ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਠੀਕ ਹੋ।
ਹਾਂਜੀ-ਹਾਂਜੀ ਵਧੀਆ ਜੀ ਤੁਸੀਂ ਦੱਸੋ।
ਹਾਂਜੀ ਹਾਂਜੀ ਠੀਕ ਆ, ਹੋਰ ਸੁਣਾਓ ਤੁਸੀਂ।
ਜੀ ਸਭ ਵਧੀਆ ਜੀ, ਸਭ ਵਧੀਆ, ਹੋਰ ਤੁਹਾਡੇ ਮੌਸਮ ਠੀਕ ਹੈ ਜੀ।
ਹਾਂਜੀ- ਹਾਂਜੀ, ਮੌਸਮ ਵਧੀਆ ਵਾ। ਉਹ ਦੇਖਿਆ ਤੁਸੀਂ ਨਿਊਜ਼ ਵਿਚ ਆ ਰਹਾ ਸੀ, ਦਿਖਾ ਰਹੇ ਸੀ ਮਤਲਬ ਨਿਊਜ਼ ਕਹਿ ਰਹੀ ਆਂ, ਉਹ ਇੰਸਟਾਗ੍ਰਾਮ ਤੇ ਵੀਡੀਓਜ਼ ਵਗੈਰਾ ਆ ਰਹੀਆਂ ਨੇ ਦਰਬਾਰ ਸਾਹਿਬ ਬੜਾ ਆਇਆ।
ਅੱਛਾ ਹਾਂ, ਉਹ ਕੱਲ ਹਾਂਜੀ ਕੱਲ ਤੂਫਾਨ ਜੀ, ਜੀ, ਜੀ, ਜੀ।
ਇੱਕਦਮ ਮੌਸਮ ਬੜਾ ਬਦਲ ਗਿਆ ੳਧਰ
ਹਾਂਜੀ, ਉਹ ਬਸ ਇੱਕਦਮ ਨਾ ਹਨੇਰੀ ਚੱਲ ਪਈ ਸੀ ਉਸ ਤੋਂ ਬਾਅਦ ਹ ਬੜੀ ਮਤਲਬ ਬਹੁਤ ਚੀਜ਼ਾਂ ਡੈਮੇਜ ਹੋਈਆਂ, ਉੱਥੇ ਮਤਲਬ ਟੁੱਟਿਆ ਵੀ ਅਂ ਸਮਾਨ, ਤੇ ਨਾ ਜਿਹੜੀ ਉੱਥੇ ਇੱਕ ਬੜੀ ਪੁਰਾਣੀ ਬੇਰੀ ਹੈ ਨਾ ਦੁੱਖ ਭੰਜਨੀ ਬੇਰੀ ਏ
ਹਾਂਜੀ-ਹਾਂਜੀ ਉਹ ਵੀ ਦੇਖਿਆ ਸੀ ਹਾਂ, ਟੈਨੀ ਟੈਨਾ ਟੁੱਟ ਗਿਆ ਹਾਂ ਲੋਕੀ ਲੈ-ਲੈ ਕੇ ਜਾ ਰਹੇ ਨੇ ਉੱਧਰੋਂ
ਹਾਂਜੀ-ਹਾਂਜੀ, ਉਹ ਬੜਾ ਲੋਕਾਂ ਨੇ ਨਾ ਉੱਥੇ ਬੇਰ ਲਾਇਆ ਹਾਂਜੀ
ਹਾਂਜੀ ਉਹ ਲੈ ਕੇ ਜਾ ਰਹੇ ਨੇ ਮੈਂ ਦੇਖਿਆ ਸੀ ਨਾ
ਹਾਂਜੀ-ਹਾਂਜੀ, ਉਹ ਕਲ ਹੀ ਦੇਖਿਆ ਕੱਲ ਸਵੇਰੇ ਕੱਲ ਸ਼ਾਮੀ ਪਾਈ ਸੀ, ਕਿਸੇ ਉੱਧਰ ਦੇ ਬੰਦੇ ਨੇ ਪਾਈ ਸੀ।
ਹਾਂਜੀ-ਹਾਂਜੀ, ਹਾਂਜੀ ਉਹੀ ਨਾ ਇਕਦਮ ਹੀ ਪਤਾ ਹੀ ਨਹੀ ਲਗਿਆ ਬਸ ਮੌਸਮ ਦਾ ਦੇਖ ਲੋ, ਤਾਂ ਹੀ ਸਾਰੀ ਜਗਹ ਇਹੋ ਜਿਹਾ ਮੌਸਮ ਬਣਿਆ ਹੋਇਆ। ਏਧਰ ਵੀ ਸਾਡੇ ਏਧਰ ਵੀ ਮਤਲਬ ਤੂਫਾਨ ਆਯਾਂ ਸੀ ਬਾਰਿਸ਼ ਵਗੈਰਾ ਹੋਈ ਉੱਧਰ ਤੇ ਇਕਦਮ ਮਤਲਬ ਕਿੰਨੀ ਸੰਗਤ ਦੇ ਵਿੱਚ ਨਾ ਇਕਦਮ, ਹਮ
ਹੋ ਗਿਆ ਇਹਨੂੰ ਪਾਣੀ
ਹਾਂਜੀ, ਉਹ ਪਾਣੀ ਵੀ ਇਨਾ ਭਰ ਹਮ ਜਾਣਾ ਸੀ ਭੈਣ ਨੇ ਮੇਰੀ, ਦੇਖੋ ਹੁਣ ਉਹਨਾ ਨੇ ਜਾਣਾ ਸੀ ਪਤਾ ਨੀ ਮੇਰੀ ਗੱਲ ਹੋਈ ਨੀ। ਜਾਣਾ ਤਾਂ ਸੀ, ਉਹਨਾਂ ਨੇ ਵੈਸੇ ਹੁਣ ਅੱਜ ਤੇ ਸਹੀ ਹੋ ਗਿਆ ਹੋਨਾ ਵੈਸੇ ਮੌਸਮ। ਉਸ ਟਾਈਮ ਜੋ ਉੱਥੇ ਮੌਜੂਦ ਹੁੰਦੇ ਨੇ, ਉਹਨਾ ਨੂੰ ਪਤਾ ਹੋਣਾ ਕੀ ਕੀ ਕਿਵੇਂ ਮਤਲਬ ਮਤਲਬ ਜੋ ਹਵਾ ਹੈ, ਨਾ ਹਵਾ। ਬੜੀ ਹਾਂਜੀ, ਇਕਦਮ ਬੜੀ ਤੇਜ਼ ਹਵਾ ਤੂਫਾਨੀ ਹਵਾ ਬੜੀ ਉਹ ਖਰਾਬ ਕਰਦੀਆਂ ਨੇ। ਕਹਿਣਗੇ ਹੁਣ ਚਲੋ ਗੁਰੂ ਰਾਮਦਾਸ ਜੀ ਦੀ ਮਾਇਆ ਏ।
ਹਾਂਜੀ ਹਾਂਜੀ। ਤੇ ਅਗਰ ਉਹਨੇ ਜਾਣਾ ਹੋਵੇ ਤੇ ਅਸੀਂ ਪਤਾ ਕਰਾ ਦਾਂਗੇਗੇ ਮੌਸਮ ਬਾਰੇ, ਬਈ ਕੱਲ ਮੌਸਮ ਕਿਵੇਂ ਰਹੇਗਾ। ਜੇ ਤੁਸੀਂ ਜਾਣਾ ਤੇ ਤੁਸੀਂ ਮੈਨੂੰ ਦਸ ਦੇਨਾ। ਅਸੀ ਪਤਾ ਕਰ ਦਾ ਗੇਂ
ਹਾਂਜੀ ਹਾਂਜੀ। ਕੋਈ ਨੀ, ਦੱਸ ਦੇਣਾ ਤੁਸੀਂ।
ਹਾਂਜੀ। ਤੇ ਕੱਲ੍ਹ ਰਾਤੀ ਜਦੋਂ ਬਰਸਾਤ ਆਈ ਹੈ ਤੇ ਕੱਲ ਸਾਡੇ ਇੱਧਰ ਹੀ ਪੌਦੇ ਮੇਰੇ ਕਈ ਪੌਦੇ ਟੁੱਟ ਵੀ ਗਏ ਨੇ।
ਅੱਛਾ ਅੱਛਾ, ਉਓਹੀ ਨਾ ਉਹੀ ਤੇ। ਤੂਫਾਨੀ ਹਵਾ ਕਰਕੇ ਹੀ ਹੋਇਆ ਸਭ ਕੁਛ ਨਾ, ਤੁਸੀਂ ਦੇਖਲੋ ਦੁਖਭੰਜਨੀ ਸਾਹਿਬ ਦੁਖ ਭੰਜਨੀ ਬੇਰੀ ਕਿੰਨੀ ਪੁਰਾਣੇ ਕਿੰਨੇ ਟਾਈਮ ਦੀ ਹੈਗੀ ਹੋਰ। ਇਕਦਮ ਐਵੇਂ ਪਤਾ ਹੀ ਨੀ ਲੱਗਿਆ ਕਿਵੇਂ ਹੋ ਗਿਆ, ਸਮਝ ਨੀ ਆਯਾ। ਹਵਾ ਕਿੰਨੀ ਤੇਜ਼ ਹੋਏਗੀ, ਉਹ ਪਤਾ ਨੀ ਨਾ।
ਹਾਂ, ਰਾਤੀ ਬੜੀ ਤੇਜ਼ ਮਂੀ ਆਇਆ ਸੀ।
ਉਹ ਲਿਖਦੇ ਪਏ ਨੇ ਕਮੈਂਟਸ। ਵਗੈਰਾ ਮੈਂ ਪੜ੍ਹਿਆ ਸੀ ਲਿਖਦੇ ਪਏ ਨੇ ਲੋਕੀ ਗੁਰੂ ਰਾਮਦਾਸ ਜੀ ਦੀ ਕਿਰਪਾ ਹੈਗੀ ਐ।
ਹੂੰ, ਬਸ ਐਵੇਂ ਈ ਹੁੰਦਾ ਰਹਿੰਦਾ ਜੀ ਇਹ ਚਲਦਾ ਰਹਿੰਦਾ।
ਹਾਂਜੀ। ਬਸ ਬਾਬਾ ਜੀ ਮੇਹਰ ਬਣਾਏ ਰੱਖਣ ਸਭ ਤੇ ਹੋਰ
ਤੁਹਾਡਾ ਲੰਚ ਹੋ ਗਿਆ ਜੀ।
ਹਾਂਜੀ, ਹਾਂਜੀ। ਔਕੇ ਔਕੇ
ਹੂੰ, ਇਹ ਤਾਂ ਮੌਸਮ ਦਾ ਨਾ ਹਲੇ ਦੋ- ਤਿੰਨ ਦਿਨ ਤੱਕ ਐਵੇਂ ਖ਼ਰਾਬ ਰਹਿਣਦੇ ਨਾ ਆ ਰਹੇ ਨੇ ਮੈਸਜ ਜਿਵੇਂ ਮੋਸਮ ਹੁੰਦਾ ਐਵੇਂ ਰਹੇਗਾ।
ਹਾਂਜੀ ਬਸ ਉਹੀ ਨਾ ਬਸ ਇੰਨਾ ਖਰਾਬ ਨੀ ਹੋਣਾ ਚਾਹੀਦਾ ਬਸ ਥੋੜੀ ਜ ਹਵਾ ਠੰਡੀ ਹੋਵੇ ਬਸ ਬਾਰਸ਼ ਵਗੈਰਾ ਨਾ ਹੋ ਨੁਕ ਨੁਕਸਾਨ ਵੀ ਤੇ ਬੜਾ ਹੁੰਂਦਾ ਐ ਨਾ ਫੇਰ ਲੋਕੀ ਅਸੀਂ ਕਹਿੰਦੇ ਤੇ ਆ ਬਈ ਹਾ ਬਰਸਾਤ ਹੋ ਜੇ ਠੰਡਾ ਮੌਸਮ ਹੋ ਜੇ, ਇਹ ਨੀ ਪਤਾ ਨੁਕਸਾਨ ਵੀ ਕਿੰਨਾ ਹੋ ਜਾਂਦੈ ਫੇਰ।
ਦੇਖੋ ਜੇ ਰੱਬ ਦੀ ਮਰਜ਼ੀ ਐ ਬਰਸਾਤ ਦੀ ਲੋੜ ਹੈਗੀ ਹੈ ਤੇ ਰੱਬ ਕਰੇਗਾ।
ਹਾਂ ਹੈ ਤੇ ਰੱਬ ਦੀ ਸਾਰੀ ਚਲਦਾ ਤੇ ਰੱਬ ਤੇ ਉੱਧਰੋਂ ਹੀ ਚੱਲਦਾ ਐ ਤੇ ਦੇਖਲੋ ਲੋੜ ਪੰਛੀਆਂ ਨੂੰ ਹੈ। ਹਾਂਜੀ ਹਾਂਜੀ ਇਹ ਤੇ ਹੈ ਹੀ ਏ, ਤੇ ਉਹਨਾਂ ਬੇਮੌਸਮ ਬਰਸਾਤ ਹੋ ਜਾਏ ਤੇ ਫੇਰ ਕਿਸਾਨਾਂ ਨੂੰ ਹੋ ਜਾਂਦੈ ਨੁਕਸਾਨ। ਉਹਨਾਂ ਆਸਤੇ ਹੋ ਜਾਂਦੈ ਹਾਂ। ਇਹੀ ਹੈ ਨਾ, ਦੇਖੋ ਕਿਸੇ ਆਸਤੇ ਨੁਕਸਾਨ ਹੈ ਤੇ ਕਿਸੇ ਆਸਤੇ ਫਾਇਦਾ ਹੈ, ਅਹਹਹਹਹ। ਚੱਲਦਾ ਹੀ ਰਹਿੰਦੈ ਦੇਖੋ
ਹਮਮਮ ਸਬ ਰੱਬ ਦੀ ਮਰਜ਼ੀ ਚੱਲਦਾ ਰਹਿੰਦਾ ਹੈ ਕਿਵੇ ਹਮਮਮ। ਮੌਸਮ ਦੇ ਉੱਪਰ ਹੈ। ਤੇ ਹੋਰ ਆਪਣਾ ਇੱਥੇ ਅਹ ਗੁਰਪੁਰਬ ਵੀ ਹੈ ਨਾ ਤੁਹਾਡੇ ਇੱਥੇ ਮਨਾਂਦੇ ਉਹਨਾਂ ਨੇ ਆਪਣਾ ਆ ਰਿਹਾ ਸ਼ਹੀਦੀ ਗੁਰ ਗੁਰੂ ਪੁਰਬ ਆਂਦੈ।
ਗੁਰੂ ਅਰਜਨ ਦੇਵ ਜੀ ਦਾ ਆ ਰਿਹਾ ਜੀ, ਐ ਅਠਾਰਾਂ ਤਰੀਕ ਦਾ ਹੈਗਾ ਮਤਲਬ। ਅ ਲੜੀ ਤੇ ਸਟਾਰਟ ਹੋਈ ਦੀ ਐ ਮਤਲਬ ਚਲਿਆ ਚੱਲਦਾ ਨਾ ਇੱਧਰ।
ਅੱਛਾ ਅੱਛਾ ਅੱਛਾ ਤੇ ਤੁਹਾਡੇ ਉੱਥੇ ਕਿਵੇਂ ਮਨਾਂਦੇ ਨੇ।
ਇੱਧਰ ਗੁਰਪੁਰਬ ਨਿਕਲਦਾ ਉਸ ਦਿਨ ਨਾ ਜਿਸ ਦਿਨ ਦਾ ਮਤਲਬ ਹੁੰਦੈ ਸ਼ਹੀਦੀ ਗੁਰਪੁਰੁਬ ਉਸ ਦਿਨ ਗੁਰਪੁਰੁਬ ਨਿਕਾਲਦੇ ਨੇ ਮਤਲਬ ਅਖੰਡ ਪਾਠ ਰੱਖਦੇ ਨੇ ਦੋ ਦਿਨ ਪਹਿਲੇ ਫਿਰ ਜਿਸ ਦਿਨ ਗੁਰਪੂਰਬ ਹੁੰਦਾ ਹੈ, ਸ਼ਹੀਦੀ ਉਸ ਦਿਨ ਫਿਰ ਭੋਗ ਪੈਂਦੇ ਨੇ ਫੇਰ ਕੀਰਤਨ ਸਮਾਗਮ ਹੁੰਦਾ ਹਾਂਜੀ, ਹਾਂਜੀ। ਪਹਿਲੇ ਕੀਰਤਨ ਸਮਾਗਮ ਹੁੰਦਾ, ਫੇਰ ਦੁਪਹਿਰ ਨੂੰ ਫੇਰ ਹਾਂਜੀ ਨਗਰ ਕੀਰਤਨ ਨਿਕਲਦਾ ਪੂਰਾ
ਅੱਛਾ-ਅੱਛਾ-ਅੱਛਾ-ਅੱਛਾ ਉਹ ਫਿਰ ਤੁਹਾਡੇ ਘੱਰ ਦੇ ਬਾਹਰੋਂ ਨਿਕਲਦਾ ਏ
ਹਾਂਜੀ, ਸਾਡੇ ਇੱਧਰੋਂ ਜ਼ਿਆਦਾਤਰ ਇੱਧਰੋਂ ਨਿਕਲਦੇ ਨਗਰ ਕੀਰਤਨ ਨਾ ਪੂਰਾ ਘੁੰਮ ਕੇ ਜਾਂਦੇ ਨੇ ਸਾਡਾ ਮਤਲਬ ਰੋਡ ਤੇ ਈ ਏ ਨਾ ਫਿਰ ਇੱਧਰੋ ਜਾਂਦੇ ਨੇ ਕਈ ਨਗਰ ਕੀਰਤਨ ਹੋ ਗਏ ਔਰ ਬਾਕੀ ਲੋਕਾਂ ਦੇ ਜੋ ਨਿਕਲ ਦੇ ਨੇ ਹਾਂਜੀ।
ਫਿਰ ਤੇ, ਤੁਹਾਡੇ ਭਾਗ ਬੜੇ ਵਧੀਆ ਨੇ ਫਿਰ ਤੇ
ਇਹੀ ਸਾਰਿਆਂ ਤੇ ਦੇਖ ਲੈਂਣੇ ਆਂ ਉਹਨਾਂ ਦੇ ਅਹ ਰਾਤ ਰਾਧਾ-ਕ੍ਰਿਸ਼ਨ ਦੇ ਵੀ ਜਾਂਦੇ ਨੇ ਉਹਨਾਂ ਦੇ ਵੀ ਦੇਖ ਲੈਂਨੇ ਹਾਂ। ਆਪਣੇ ਵੀ ਦੇਖ ਲੈਂਦੇ ਹਾਂ। ਦਰਸ਼ਨ ਹੋ ਜਾਂਦੇ ਨੇ ਮਤਲਬ ਮੇਨ ਰੋਡ ਪੈਂਦਾ ਨਾ ਸਾਡੇ ਐਧਰ ਕਰਮਾ ਆਲੇ ਸਾਰੇ, ਕਰਮਾ ਆਲੇ ਹੁੰਦੇ ਨੇ। ਹਾਂਜੀ, ਸਭ ਈ ਕਰਮਾਂ ਵਾਲਿਆ ਦਾ ਹਾਂਜੀ।
ਤੇ ਸਮਾਗਮ ਕਿੰਨਾ ਚੱਲਦਾ ਮਤਲਬ ਸ਼ਾਮ ਦੁਪਹਿਰ ਸ਼ੁਰੂ ਹੁੰਦਾ- ਇਹ ਸਵੇਰੇ ਕਿਵੇਂ ਕਰਦੇ ਨੇ?
ਹਾਂਜੀ, ਸਵੇਰੇ ਮਤਲਬ ਅਖੰਡ ਪਾਠ ਦਾ ਭੋਗ ਪੈਂਦਾ ਨਾ ਫੇਰ ਉਸ ਤੋਂ ਬਾਅਦ ਕੀਰਤਨ ਸ਼ੁਰੂ ਹੋ ਜਾਂਦਾ ਫਿਰ ਕੀਰਤਨ ਚੱਲਦਾ ਰਹਿੰਦਾ। ਫਿਰ ਭੋਗ ਪੈਂਦੇ ਨੇ, ਲੰਗਰ ਹੁੰਦਾ। ਫਿਰ ਉਸ ਤੋਂ ਬਾਅਦ ਸਾਰਾ ਮਤਲਬ ਚਾਰ ਵਜੇ ਕੋਲ ਸਾਰੀ ਸਮਾਪਤੀ ਹੋ ਕੇ ਨਾ ਫੇਰ ਨਗਰ ਕੀਰਤਨ ਸ਼ੁਰੂ ਹੁੰਦਾ
ਤੁਸੀਂ ਜਾਂਦੇ ਹੋ।
ਹਾਂਜੀ ਹੁਣ ਬੱਚੀ ਛੋਟੀ ਏ ਤੇ ਦੇਖੋ ਏਧਰੋਂ ਹੀ ਦਰਸ਼ਨ ਕਰ ਲਾਂਗੇ ਤੇ ਗੁਰਦੁਆਰੇ ਸਾਹਿਬ ਸਵੇਰੇ ਹੋਵਾਂਗੇ।
ਅੱਛਾ ਹਾਂ ਨਾਲੇ ਗਰਮੀ ਵੀ ਹੈਗੀ ਨਾ ਬ
ਹਾਂਜੀ ਹਾਂਜੀ ਨਹੀਂ ਤੇ ਪਹਿਲੇ ਤੇ ਬ ਬੱਚੇ ਨਾਲ ਨਹੀਂ ਜਾ ਸਕਦੇ ਨਹੀਂ ਤੇ ਪਹਿਲੇ ਤੇ ਗਏ ਸੀ ਪਿਛਲੀ ਵਾਰ ਨਾ ਨਗਰ ਕੀਰਤਨ ਤੇ ਹੋਕੇ ਆਏ ਸੀ। ਹਾਂਜੀ-ਹਾਂਜੀ।
ਬੋਤ ਵਧੀਆ।
ਐਸ ਵਾਰੀ ਤੇ ਫੇਰ ਮੁਸ਼ਕਿਲ ਲੱਗ ਰਿਹਾ। ਘਰ ਦੇ ਬਾਹਰੋਂ ਹੀ ਦਰਸ਼ਨ ਕਰ ਲਾਂਗੇ ਬਾਕੀ ਰੱਬ ਦੀ ਮਰਜ਼ੀ ਏ ਜੋ ਰੱਬ ਨੇ
ਹੂੰ। ਤੇ ਹੋਰ ਵੀ ਕੋਈ ਨਗਰ ਕੀਰਤਨ ਮਤਲਬ ਕਿਹੜੇ-ਕਿਹੜੇ ਤੁਸੀਂ ਗੁਰਪੁਰਬ ਤੁਹਾਡੇ ਘਰ ਦੇ ਕੋਲੋ ਨਿਕ ਕਰਦੇ ਨੇ ਗੁਰੂਪੁਰਬ ਦੇ ਨਗਰ ਕੀਰਤਨ
ਗੁਰੂ ਨਾਨਕ ਦੇਵ ਜੀ ਦਾ ਹੁੰਦਾ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਏ ਗੁਰੂ ਅਰਜਨ ਦੇਵ ਜੀ ਤੇ ਜਾਂ ਤੇ ਹੋਰ ਇੱਧਰ ਹੈਗੇ ਨੇ ਹਾਂਜੀ, ਨਾਨਕਸਰ ਵਾਲੇ ਹੈਗੇ ਨੇ ਨਾ ਗੁਰਦੁਆਰਾ ਬਣਾਇਆ ਣਾ ਉਹਨਾਂ ਦਾ ਵੀ ਨਿਕਲਦਾ ਹੀ ਹਾਂਜੀ ਉਹ ਕਰਦੇ ਨੇ ਅਹ ਬਾਬਾ ਈਸ਼ਰ ਸਿੰਘ ਜੀ ਦੀ ਬਰਸੀ ਮਨਾਦੇ ਨੇ ਨਾ ਤੇ ਉਸ ਦਿਨ ਉਸ ਸਾਰਾ ਵੱਡਾ ਇੱਧਰ ਘੁੰਮ ਕੇ ਸਾਰਾ ਨਗਰ ਕੀਰਤਨ ਕਰਦੇ ਨੇ ਉਹ ਜਾਂਦਾ ਸਵੇਰ ਤਰੋ ਉਹ ਵੀ ਬੜਾ ਵੱਡ ਵੱਡਾ ਮਤਲਬ ਵੱਡੇ ਤੌਰ ਤੇ ਉਹ ਕਰਦੇ ਨੇ ਪ੍ਰੋਗਰਾਮ ਬਰਸੀ ਮਨਾਂਦੇ ਹਾਂ ਵੱਡੇ ਪੱਧਰ ਤੇ ਪ੍ਰੋਗਰਾਮ ਕਰਦੇ ਨੇ ਜੀ ਉਹ ਉਹ ਫਿਰ ਪੂਰਾ ਨਿਕਲਦਾ ਏ ਫਿਰ ਉਹ ਨ ਨਿਕਲ ਜਾਂਦੈ ਦੁਪਹਿਰੇ ਮਤਲਬ ਆਹੀ ਆਹੀ ਤਿੰਨ ਵਜੇ ਕੋਲ ਸ਼ੁਰੂ ਕਰ ਦਿੰਦੇ ਨੇ ਫੇਰ ਉਹ ਜਾਂਦੇ ਜਾਂਦੇ ਪੂਰਾ ਸ਼ਾਮ ਪੈ ਜਾਂਦੀ ਹੈ ਸੱਤ ਵੱਜ ਜਾਂਦੇ ਨੇ ਫੇਰ ਸੱਤ ਵਜੇ ਤੋਂ ਉਹਨਾਂ ਦਾ ਪ੍ਰੋਗਰਾਮ ਸ਼ੁਰੂ ਹੋ ਜਾਂਦਾ ਉੱਧਰ
ਕਲੋਨੀ ਚ ਕਰਦੇ ਨਾ ਪ੍ਰੋਗਰਾਮ ਉਧਰ
ਅੱਛਾ ਅੱਛਾ ਅੱਛਾ
ਹਾਂਜੀ
ਮੈਂ ਕਿਹਾ ਤੁਹਾਡੇ ਇੱਧਰ ਛਬੀਲ ਵੀ ਲੱਗਦੀ ਹੋਣੀ ਏ ਸਵੇਰੇ ਤੁਹਾਡੇ ਲਾਗੇ ਤਾਗੇ ਦੇ ਖਿੱਤੇ ਦੇ ਵਿੱਚ
ਹਾਂਜੀ ਹਾਂਜੀ ਉੱਧਰ ਗੁਰਦੁਆਰੇ ਦੇ ਕੋਲ ਲਗਾਂਦੇ ਨੇ ਔਰ ਕਈ ਸਾਈਡ ਲਗਾਂਦੇ ਨੇ ਮਤਲਬ ਰਸਤੇ ਚ ਲਗਾਂਦੇ ਨੇ ਜੈਵੇਂ ਜੈਵੇਂ ਨਗਰ ਕੀਰਤਨ ਨਿਕਲਦਾ ਰਹਿੰਦੈ ਨਾ ਕਈ ਆਪਣੇ ਘਰ ਦੇ ਬਾਹਰ ਲਗਾਂਦੇ ਨੇ। ਕਈ ਦੁਕਾਨਾਂ ਬਾਹਰ ਲਗਾਂਦੇ ਨੇ ਕਈ ਕਈ ਚੀਜ਼ਾਂ ਲਗਾਂਦੇ ਨੇ। ਛਬੀਲ ਤੇ ਲਗਾਂਦੇ ਨੇ ਕਈ ਲੋਕੀ ਹੋਰ ਵੀ ਪ੍ਰਸ਼ਾਦ ਲਗਾਂਦੇ ਨੇ ਤਰ੍ਹਾਂ ਤਰ੍ਹਾਂ ਦੇ ਅਲੱਗ ਅਲੱਗ
ਇਹ ਤੇ ਬਹੁਤ ਵਧੀਆ ਗੱਲ ਹੈਗੀ ਤੁਹਾਡੇ ਇੱਥੇ ਗੁਰੂਆਂ ਨੂੰ ਯਾਦ ਕੀਤਾ ਤਾ ਜਾਂਦਾ ਏ ਹਨਾ ਬਹੁਤ ਅੱਛੀ ਗੱਲ ਹੈਗੀ ਏ ਅਗਰ ਹਮ ਸਾਡੇ ਬੱਚੇ ਐਵੇਂ ਇਤਿਹਾਸ ਨੂੰ ਯਾਦ ਰੱਖਣਗੇ ਤੇ ਫੇਰ ਕੌਮ ਸਾਡੀ ਹਮੇਸ਼ਾ ਅੱਗੇ ਵੱਧਦੀ ਰਹੇਗੀ ਨਾ
ਹਾਂਜੀ ਬਿਲਕੁਲ ਅੱਜ ਕੱਲ ਬੱਚਿਆਂ ਨੂੰ ਤਾਂ ਆਉਣਾ ਬੜਾ ਜ਼ਰੂਰੀ ਏ ਇਤਿਹਾਸ ਦੇ ਬਾਰੇ
ਹਮ ਇਸ ਕਰਕੇ ਇਹ ਨਵੀ ਪਨੀਰੀ ਨੂੰ ਨਾਲ ਜੋੜਨਾ ਚਾਹੀਦੈ ਨਾ
ਤਦੀ ਤੇ ਇਹ ਗੁਰਦੁਆਰੇ ਵਗੈਰਾ 'ਚ ਪ੍ਰੋਗਰਾਮ ਵਗੈਰਾ ਕਰਾਉਂਦੇ ਨੇ ਉਹ ਬੜਾ ਅੱਛਾ ਮਤਲਬ, ਹੁਣ ਤਾਂ ਉਹਦਾ ਰਿਜ਼ਲਟ ਵੀ ਬੜਾ ਅੱਛਾ ਆਉਂਦਾ, ਫਿਰ ਨਿਕਲ ਕੇ ਨਾ, ਬੱਚਿਆਂ ਨੂੰ ਸਖ
ਅੱਛੇ ਹੋ ਜਾਏਂਗੇ, ਬਿਲਕੁਲ, ਬਿਲਕੁਲ ਬਹੁਤ, ਵਧੀਆ, ਚੀਜ਼ ਹੈਗੀ ਆ। ਯਾਦ ਰੱਖਣਾ ਵੀ ਜ਼ਰੂਰੀ ਹੈ ਨਾ ਇਤਿਹਾਸ, ਨੂੰ ਵੀ ਯਾਦ ਰੱਖਣਾ ਬੜਾ ਜ਼ਰੂਰੀ ਹੁੰਦਾ ਹੈ। ਜਿਹੜੀ ਕੌਮ ਆਪਣੇ ਇਤਿਹਾਸ ਨੂੰ ਭੁੱਲ ਜਾਂਦੀ ਨਾ, ਫਿਰ ਉਹ ਕਹਿੰਦੇ ਨੇ ਉਹ ਕੌਮ ਖ਼ਤਮ ਹੋ ਜਾਂਦੀ ਜਲਦੀ।
ਹਾਂਜੀ, ਹਾਂਜੀ ਇਤਿਹਾਸ ਤੇ ਬੜਾ ਜ਼ਰੂਰੀ ਹੈ, ਕਿਉਂ ਕਿ ਸਾਡਾ ਇਤਿਹਾਸ ਕਿਸੇ, ਉਹਦੇ 'ਚ ਨਹੀਂ ਮਿਲਦਾ ਨਾ ਕਿਸੇ ਸਬਜੈਕਟ ਕੋਈ ਲਗਾਏ ਨਹੀਂ ਹੁੰਦੇ ਪੰਜਾਬੀ ਲਿਖ। ਕਿ ਨਹੀਂ ਆਉਂਦੀ ਤੇ ਨੀ ਆਉਂਦੀ, ਉਹ ਤੇ ਫਿਰ ਅਸੀਂ ਆਪ ਹੀ ਬੱਚਿਆਂ ਨੂੰ ਦੱਸਣਾ ਹੁੰਦਾ ਨਾ। ਆਪ ਹੀ ਸਿਖਾਉਣਾ ਹੁੰਦਾ। ਗੁਰਦੁਆਰਿਆਂ ਦੇ ਥਰੂ ਸਿੱਖਦੇ ਨੇ ਉਹ, ਸਕੂਲਾਂ 'ਚ ਤੇ ਅੱਜ ਕੱਲ ਤੁਹਾਨੂੰ ਪਤਾ ਬੜਾ ਘੱਟ ਦੱਸਦੇ ਨੇ ਹਾਂਜੀ, ਸਕੂਲ ਵਿੱਚ ਵੀ ਦੱਸਣਾ ਚਾਹੀਦਾ ਬੜਾ ਜ਼ਰੂਰੀ ਹੈ। ਚੱਲਦਾ ਤੇ, ਕਈ ਕਹਿੰਦੇ ਨੇ ਸਕੂਲ ਵਿੱਚ ਦੱਸੋ ਇਤਿਹਾਸ ਪਰ ਦੇਖੋ ਹੁਣ ਕੀ ਬਣਦਾ ਉਹਨਾਂ ਦਾ, ਕੀ ਅੱਗੇ
ਵੀ ਆਉਂਦੀ ਹੈ ਨਾ ਕਿ ਇਤਿਹਾਸ ਨੂੰ ਨਾ ਕਈ ਬੰਦਿਆਂ ਨੇ ਤੋੜ ਮਰੋੜ ਕੇ ਨਾ ਉਲਟਾ ਲਿਖਣ ਕੋਸ਼ਿਸ਼ ਕਰ ਗਲਤ ਪੇਸ ਕੀਤਾ ਜਾਏ। ਇਸ ਕਰਕੇ ਸਾਨੂੰ ਜ਼ਰੂਰੀ ਹੈ ਕਿ ਆਪਣੇ ਗੁਰੂ ਧਾਮਾਂ 'ਚ ਉਹਨਾਂ ਨੂੰ ਸਹੀ ਇਤਿਹਾਸ ਪੜ੍ਹਇਆ ਜਾਏ। ਤਾਂ ਕਿ ਉਹ ਸਮਾਜ 'ਚ ਆ ਕੇ, ਸੱਚ ਨੂੰ ਸਮਝ ਸਕਣ ਤੇ ਵਿਚਰ ਸਕਣ ਹਨਾ।
ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ।
ਜੀ
ਇਤਿਹਾਸ ਦਾ ਮਤਲਬ ਬੜਾ ਹਾਂਜੀ, ਜ਼ਰੂਰੀ ਹੈ ਅੱਜ ਕੱਲ ਨਾ ਬੜੀ ਜ਼ਰੂਰਤ ਹਾਂਜੀ ਚਲੋ, ਕਰਾਂਗੇ ਤੁਹਾਡੇ ਨਾਲ ਫੇਰ, ਇਸ ਬਾਰੇ 'ਚ ਗੱਲਬਾਤ ਜ਼ਰੂਰ, ਠੀਕ ਹੈ ਜੀ ਓਕੇ ਜੀ ਚੰਗਾ ਜੀ ਹਾਂਜੀ ਹਾਂ
ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ